ਹਾਂਜੀ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੱਸ ਰਹੇ ਓ।
ਹੋਰ ਕੀ ਹਾਲ ਚਾਲ ਨੇ।
ਵਧੀਆ ਜੀ ਵਧੀਆ ਹੂੰ
ਹੋਰ ਘਰ ਪਰਿਵਾਰ ਹਾਂਜੀ ਵਧੀਆ ਹੋਰ ਘਰ ਪਰਿਵਾਰ ਸਾਰੇ ਵਧੀਆ
ਵਧੀਆ ਜੀ ਵਧੀਆ ਕਿੱਥੋਂ ਤੁਸੀਂ
ਅ ਮੈਂ ਇੱਥੋਂ ਹੀ ਹਾਂ ਆਪਣੇ ਪਿੰਡ ਤੋਂ ਇੱਦਾਂ ਵੈਸੇ ਆਪਾਂ ਕਰ ਨਹੀਂ ਸਕਦੇ ਹੈ ਨਾ।
ਹਾਂਜੀ -ਹਾਂਜੀ
ਹੋਰ ਸੁਣਾਓ ਕੀ ਹਾਲ- ਚਾਲ।
ਚੱਡਦੇ ਗਲਾ ਜ
ਅੱਛਾ, ਹੋਰ ਤੁਹਾਨੂੰ ਅਹ ਕੀ ਖਾਣਾ ਪਸੰਦ ਹੈ?
ਮਤਲਬ, ਵੈਜ ਜਾਂ ਨੋਨ ਵੈਜ
ਵੈੱਜ, ਨੋਨ ਵੈੱਜ ਦੋਨੋਂ ਪਸੰਦ ਹੈ
ਹਾਂਜੀ- ਹਾਂਜੀ ਨੋਨ ਵੈਜ ਵੀ ਕਰ ਲੈਂਣੇ ਆਂ।
ਅੱਛਾ -ਅੱਛਾ- ਅੱਛਾ ਜੀ ਮੈਂ ਤਾਂ ਵੈਜੀ ਡੇਰੀਆਂ ਨਾਲ ਮੈਨੂੰ ਵੈਜ ਪਸੰਦ ਹੈ ਵੈਜ ਦੇ ਵਿੱਚ ਵੈਸੇ ਕੀ ਕੀ ਕਰ ਖਾ ਲੈਂਦੇ ਹੋ ਤੁਸੀਂ
ਮੈਂ ਤੇ ਆਪਣਾ ਸ਼ਾਹੀ ਪਨੀਰ ਹੋ ਗਿਆ ਤੇ ਜਾਂ ਮ ਉਹ ਹੋ ਗਿਆ ਆਪਣਾ ਪਨੀਰ ਹੋ ਚਿੱਲੀ ਪਨੀਰ ਹੋ ਗਿਆ ਪਿਆਜਾ ਪਨੀਰ ਹੋ ਗਿਆ ਵੈਸੇ ਤੇ ਹੀ ਜ਼ਿਆਦਾ ਵਧੀਆ ਲੱਗਦੀ ਹੈ ਜਾਂ ਬਟਰ ਰੋਟੀ ਹੋ ਗਈ ਨਾਨ ਹੋ ਗਏ। ਭਸੌਰੇ ਹੋ ਗਏ।
ਠੀਕ ਹੈ ਨੋਨ ਵੈਜ ਦੇ ਵਿੱਚ
ਨੋਨ ਵੈਜ ਵਿੱਚ ਤੇ ਚਿਕਨ ਹੋ ਗਿਆ ਜਿਵੇਂ ਬਟਰ ਚਿਕਨ, ਤੰਦੂਰੀ ਹਾਂਜੀ -ਹਾਂਜੀ -ਹਾਂਜੀ। ਤੁਸੀਂ ਕੀ ਕ ਤੁਹਾਨੂੰ ਕੀ ਵਧੀਆ ਨਹੀਂ
ਮੈਨੂੰ, ਮੈਂ ਵੈਜੀਟੇਰੀਅਨ ਹਾਂ ਤੇ ਮੈਨੂੰ ਅਹ
ਜਿਵੇਂ ਆਪਣੇ ਕਾਲੇ ਛੋਲੇ ਹੈ ਨਾ, ਮੈਨੂੰ ਉਹ ਬਹੁਤ ਪਸੰਦ ਹੈ ਕਾਲੇ ਛੋਲੇ ਤੇ ਸਬਜ਼ੀਆਂ ਦੇ ਵਿੱਚ। ਫਲੀਆਂ, ਗੁਆਰੇ ਦੀਆਂ ਫਲੀਆਂ ਦੀ ਸਬਜ਼ੀ ਬੜੀ ਪਸੰਦ ਹੈ।
ਹਾਂ।
ਤੰਦੂਰੀ ਰੋਟੀ ਹਾਂ ਮੈਂ ਸਿੰਪਲ ਸਾਦਾ ਖਾਣਾ ਖਾ ਕੇ ਪਸੰਦ ਖਾਣਾ ਪਸੰਦ ਕਰਦੀ ਹਾਂ ਬਿਲਕੁਲ ਸਿੰਪਲ
ਹਾਂਜੀ।
ਹਮ ਮੈਨੂੰ ਵੈਸੇ ਪਨੀਰ ਮੈਂ ਖਾ ਲੈਂਦੀ ਹਾਂ ਬਟ ਮੈਨੂੰ ਇੰਨਾ ਇੰਨਾ ਸ਼ੌਕ ਨਹੀ ਹੈਗਾ ਮਤਲਬ ਪਨੀਰ ਜ਼ਿਆਦਾ ਕਿਵੇਂ ਪਨੀਰ ਜ਼ਿਆਦਾ ਹੀ ਜਿੱਦਾਂ ਕਿਸੇ ਨੂੰ ਪਸੰਦ ਹੁੰਦਾ ਹੈ ਮੈਨੂੰ ਏਦਾਂ ਨੀ ਆ ਮੈਂ ਖਾ ਲੈਂਦੀ ਹਾਂ ਬਟ ਮੈਨੂੰ ਜਿਹੜਾ ਜਿੱਦਾਂ ਅਹ -ਅਹ ਮਾਂ ਦੀ ਦਾਲ ਹੁੰਦੀ ਆ ਮੈਨੂੰ ਉਹ ਬਹੁਤ ਟੇਸਟੀ ਲੱਗਦੀ ਹੈ ਉਹਦੇ ਵਿੱਚ ਮਲਾਈ ਪਾ ਕੇ, ਕਰੀਮ ਪਾ ਕੇ ਦੁੱਧ ਦੀ ਬੜੀ ਟੇਸਟੀ ਲੱਗਦੀ ਆ।
ਮਹ ਰਾਜਮਾ ਜੀ
ਹਮ ਮਾਂਹ ਦੀ ਦਾਲ ਹੁੰਦੀ ਹੈ ਜਿਹੜੀ ਕਾਲੀ ਕਾਲੀ ਦਾਲ ਜਿਹਨੂੰ ਬੋਲ ਦਿੰਦੇ ਹਾਂ ਆਪਾਂ
ਹਮ, ਉਹ ਵੀ ਟੇਸਟੀ ਲੱਗਦਾ ਵੈਸੇ ਤੇ ਮੂੰਹ ਦਾ ਹਲਵਾ
ਹਮ- ਹਮ -ਹਮ।
ਖਾਇਆ ਤੁਸੀਂ
ਮੈਂ ਖਾਇਆ ਨੀ ਹੈ, ਟਰਾਈ ਨਹੀ ਕੀਤਾ, ਬਟ ਮੈਂ ਸੁਣਿਆ ਹੋਇਆ ਕਾਫੀ ਸੁਣਿਆਂ ਕਿ ਮੂੰਗ ਦਾਲ ਦਾ ਹਲਵਾ ਬਹੁਤ ਟੇਸਟੀ ਹੁੰਦਾ
ਹਾਂਜੀ, ਉਹ ਤੇ ਈਜ਼ੀ ਹੈ ਬਣਾਉਣਾ ਵੈਸੇ ਬਹੁਤ ਈਜ਼ੀ ਚ
ਹਮ ਮੈਂ ਸੁਣਿਆ ਵੀ ਹੈ ਬਟ ਮੈਂ ਕਦੇ ਟਰਾਈ ਨਹੀਂ ਕੀਤਾ ਉਹੀ ਹੁੰਦਾ ਨਾ ਜੇ ਮਤਲਬ ਇੱਕ ਵਾਰੀ ਚੀਜ਼ ਬਣਾ ਲਓ ਫਿਰ ਆਉਣ ਜਿਹੀ ਲੱਗ ਜਾਂਦੀ ਹੈ ਨਾ ਬਣਾਣੀ। ਤੇ ਮੈਂ ਕਦੇ ਬਣਾਈ ਨੀ ਆ ਤੇ ਮੈਨੂੰ ਮਤਲਬ ਆਈ ਨੀ ਕਦੇ ਟਰਾਈ ਨੀ ਕੀਤੀ ਮੈਂ
ਹਮ
ਇੱਕ ਮੈਨੂੰ ਸੂਜੀ ਦਾ ਪ੍ਰਸ਼ਾਦ ਬੜਾ ਟੇਸਟੀ ਲੱਗਦਾ ਉਹਦੇ ਵਿੱਚ ਅਹ ਚਣੇ ਬਲੈਕ ਚਣੇ ਨੂੰ ਮਸਾਲਾ ਲਗਾ ਕੇ ਨਾ
ਹਾਂਜੀ, ਹਾਂਜੀ ਓ ਤੇ ਦੇਗ, ਦੇਗ ਬੋਲ
ਹਾਂ ਓਈ ਪ੍ਰਸ਼ਾਦ ਟਾਈਪ
ਹਾਂ
ਮੈਨੂੰ ਬੜਾ ਮਤਲਬ ਮੇਰੀ ਦਾਦੀ ਅ ਸਾਨੂੰ ਬਣਾ ਕੇ ਦੇਂਦੇ ਹੁੰਦੇ ਸੀਗੇ। ਬੜਾ ਟੇਸਟੀ ਲੱਦਾ
ਸਾਡੇ ਘਰ ਤੇ ਅੱਜ ਵੀ ਬਣਦਾ ਓ, ਗੁਰਦੁਆਰੇ ਜਾਂਦਾ ਨਾ ਹਰਸ ਸੈਚਡੇ ਗੁਰਦੁਆਰੇ ਜਾਂਦਾ ਬਲੈਕ ਚਨੇ, ਹਾਂਜੀ ਜੀਰੇ ਦਾ ਮਸਾਲਾ ਓ ਲਾ ਕੇ ਤੜਕਾ
ਅੱਛਾ, ਠੀਕ ਐ।
ਓ ਬਲੈਕ ਚਨੇ
ਹੂੰ।
ਓ ਸਾਡੇ ਘਰੋਂ ਜਾਂਦੀ, ਦੇਗ ਬੋਲਦੇ ਆ ਓਨੂੰ।
ਅੱਛਾ, ਸਾਡੇ ਤਾਂ ਵੈਸੇ ਉੱਧਰ ਸਾਡੇ ਤਾਂ ਪ੍ਰਸ਼ਾਦ ਜਾਂਦਾ ਐ ਅਹ ਸਿੰਪਲ, ਮਤਲਬ ਦੇਗ ਜਾਂਦੀ ਐ। ਅ ਆਟਾ ਹੁੰਦਾ ਕਣਕ ਦਾ ਆਟਾ ਤੇ ਦੇਸੀ ਘੀ ਦਾ ਪ੍ਰਸ਼ਾਦ
ਹਾਂਜੀ-ਹਾਂਜੀ-ਹਾਂਜੀ। ਹਾਂਜੀ, ਉਹ ਦੇਸੀ ਘੀ ਪਾ ਕੇ ਭੁੰਨ ਕੇ ਬਨਾਂਦੇ ਓਨੂੰ, ਬਰਾਊਨ ਕਰਕੇ
ਹਾਂਜੀ।
ਹਾਂਜੀ, ਓਦੇ ਵੇਚ ਫੇਰ ਚਾਸ਼ਨੀ ਪਾਂਦੇ ਆ।
ਹਾਂਜੀ।
ਜੀ ਹਾਂਜੀ।
ਤੁਹਾਡੇ ਦਸ਼ ਚਾਸ਼ਨੀ ਬਨਾ ਕੇ ਪਾਂਦੇ ਨੇ ਸਾਡੇ ਤੇ ਏਧਰ ਸਿੰਪਲ ਈ ਮਤਲਬ ਬਿੱਦ ਪਾ ਦਿੰਦੇ ਨੇ ਖੰਡ ਚੀਨੀ
ਹਾਂਜ, ਚਾਸ਼ਨੀ ਨਾਲ ਐ ਹੁੰਦਾ ਨਾ ਓ ਥੋੜਾ ਸੋਫਟ ਬਨਦਾ।
ਅੱਛਾ।
ਹਾਂਜੀ।
ਠੀਕ ਐ, ਠੀਕ ਐ। ਓ ਫੇਰ ਚਾਸ਼ਨੀ ਦੇ ਵਿੱਚ ਏਦਾਂ ਹੋਊਗਾ ਕਿ ਪਾਨੀ ਪਾਨ ਦੀ ਲੋੜ ਨੀ ਪੈਂਦੀ ਹੋਨੀ ਹੈਨਾ
ਨਈ-ਨਈ ਥੋੜਾ ਪਾਨੀ ਪਾਕੇ ਮਤਲਬ ਥੋੜੀ ਡਾਰਕ ਡਾਰਕ ਬਨਾਂਦੇ ਨਾ ਜਾਦਾ ਪਤਲੀ ਵੀ ਨੀ
ਅੱਛਾ।
ਹਾਂਜੀ-ਹਾਂਜੀ।
ਠੀਕ ਐ।
ਹੂੰ।
ਹੋਰ ਵੈਸੇ ਤੁਸੀ ਕੀ ਬਨਾ ਕੀ ਲੈਂਨੇ ਓ, ਤੁਸੀ ਬਨਾ ਲੈਂਨੇ ਓ ਖਾਣਾ
ਸਾਰਾ ਕੋਛ ਆਂਦਾ।
ਐਹਂ ਅੱਛਾ।
ਡੈਡੀ, ਡੈਡੀ ਮੇਰੇ ਓ ਸੀ ਮਤਲਬ ਸ਼ੈਫ ਦਾ ਕੰਮ ਹੈਗਾ ਤੇ ਨਾ
ਓਕੇ-ਓਕੇ।
ਹੂੰ।
ਠੀਕ ਐ, ਠੀਕ ਐ।
ਹਾਂਜੀ।
ਫੇਰ ਤੇ ਤੋਨੂੰ ਕਾਫ਼ੀ ਕੋਛ ਆਂਦਾ ਹੋਣਾ।
ਸਾਰਾ ਕੋਛ ਆਂਦਾ, ਏ ਟੂ ਜੈਡ ਚਿਕਨ ਜਿਵੇਂ ਦੇਲ ਕਾਰ ਕੇ ਖੋਦ ਈ ਬਨਾ ਲੇਆ। ਬਟਰ ਚਿਕਨ, ਤਾਂ ਜੋ ਚਿਕਨ ਓਰ ਤੇ ਬੰਨਾ ਨਾ ਏਕ ਬਾਰਬੀਕਿਊ ਆਂਦਾ। ਤੰਦੂਰੀ ਚਿਕਨ ਦਾ ਕੱਚੇ ਕੋਲੇ ਪਾਕੇ ਬਨਾਨਾ ਉਹਨੂੰ, ਓ ਬਨ ਓਦੇ ਚ ਬਨਾਨਾ ਮੈਂ
ਅੱਛਾ, ਤੇ ਤੋਨੂੰ ਜੰਕ ਫੂਡ ਪਸੰਦ ਏ ਖਾਣਾ?
ਨਾ ਜੀ, ਫਾਸਟ ਫੂਡ ਵਗੈਰਾ ਨੀ ਐ।
ਅੱਛਾ।
ਉਹ ਤੇ ਬੇਕਾਰ ਏ‌‌ ਫਾਸਟ ਫੂਡ
ਫਾਸਟ ਫੂਡ ਹੁੰਦਾ ਤਾ‌ ਬੇਕਾਰ ਈ ਐ। ਬਟ ਹੁਨ ਕੀ ਐ ਹੁਨ ਤਾਂ ਟਰੈਂਡ ਚੱਲਿਆ ਹੋਇਆ ਵੀ ਫਾਸਟ ਫੂਡ ਤੋਂ ਬਿਨਾਂ ਜ਼ਿੰਦਗੀ ਨੀ ਐ, ਲੋਕਾਂ ਦੀ
ਹਾਂਜੀ। ਅੱਜਕੱਲ ਕੂੜੀਆਂ ਮੋਮੋਸ ਬੋਤ ਖਾਂਦੀਆਂ
ਹੂੰ। ਏ ਏਸ, ਏਸ ਤੋ ਚੀਜ਼ਾਂ ਚੰਗਾ ਐ ਬਿਲਕੁਲ ਸਿੰਪਲ ਸਾਦੀ ਰੋਟੀ ਸਬਜ਼ੀ ਫੁਲਕਾ ਖਾਓ
ਸਚੀ ਗੱਲ ਏ ਮਤਲਬ ਸ਼ਹਿਰ ਦੇ ਲੋਕੀ ਜੈ਼ਦਾ ਖਾਂਦੇ ਨੇ ਫਾਸਟ ਫੂਡ ਪਿੰਡਾਂ ਵਾਲੇ ਨਈ ਖਾਂਦੇ।
ਹੈਂ। ਜਿਵੇਂ ਹੁਨ ਪੈਲਾਂ ਵਾਲੇ ਲੋਕ ਸੀਗੇ ਓ ਵਦੀਆ ਖਾਣਾ ਖਾਂਦੇ ਸੀ ਤਾਂ ਤਾਈ ਤੰਦਰੁਸਤ ਸੀ।
ਹਾਂਜੀ-ਹਾਂਜੀ, ਐ ਤੇ ਹੈ। ਹੁਨ ਕੀਥੇ।
ਵੈਸੇ ਵੀ ਪਿੰਡਾਂ, ਪਿੰਡਾਂ ਦਾ ਮਾਹੋਲ ਵ ਵੱਖਰਾ ਹੁੰਦਾ, ਤੇ ਵਦੀਆ ਵੀ ਹੁੰਦਾ।
ਹਾਂਜੀ, ਹਾਂਜੀ ਏ ਤੇ ਐ, ਸ਼ੈਰ ਵੇਚ ਪੋਲਊਸ਼ਨ ਬੋਤ ਏ‌।
ਹੂੰ। ਪੋਲਿਊਸ਼ਨ ਨੂੰ ਛੱਡੋ ਬਾਕੀ ਲੋਕ ਇੱਕ ਦੂਜੇ ਦੇ ਮਤਲਬ ਨਾਲ ਦੀ ਤੁਸੀ ਜਾਰੇ ਓ, ਕੋਈ ਕਿਸੇ ਨੂੰ ਬੁਲਾ ਹੀ ਨੀ ਰਿਹਾ। ਕੋਈ ਕਿਸੇ ਨੂੰ ਕਿਸੇ ਨਾਲ ਕੋਈ ਵਾਸਤਾ ਈ ਨੀ ਐ, ਪਿੰਡਾਂ ਦੇ ਵਿੱਚ ਜਿੱਥੇ ਤੀਜਾ ਜਾ ਕੇ ਬੈਜੇ ਆਰਾਮ ਨਾਲ ਰੋਣਕਾਂ ਲਗ ਜਾਂਦੀਆਂ ਨੇ
ਹਾਂਜੀ। ਓ ਤੇ ਮੋਲ ਐ ਮਤਲਬ ਐ ਓ ਮੋਲ ਤੇ ਪੰਜਾਬ ਸੈਡ ਹੀ ਏ ਹੁਨ
ਹੂੰ।
ਪੰਜਾਬ ਚ ਲੋਕੀ ਇੰਕ ਦੂਜੇ ਦੀ ਹੈਲਪ ਵੀ ਕਰ ਦਿੰਦੇ ਨੇ, ਮਤਲਬ ਸਿਟੀ ਵੇਚ ਏਨੀ ਜਲਦੀ ਨੀ ਕੋਈ ਕਰਦਾ
ਹੂੰ, ਵੈਸੇ ਦੇਖਿਆ ਜਾਵੇ ਤਾ ਲੋਕਾਂ ਦਾ ਬੈਗਰਾਉਂਡ ਵੀ ਨੀ ਨਾ ਪਤਾ ਲੱਗਦਾ ਆਪਾਂ ਨੂੰ ਕੀ ਐ, ਕਿੱਥੋਂ ਦਾ, ਕਿਵੇਂ ਐਂ।
ਹਂਜੀ ਐ ਦੇਨਾ।
ਦੇਖਿਆ ਜਾਵੇ ਤਾਂ ਔ ਗੱਲ ਸਹੀ ਵੀ ਐ ਪਰ ਦੇਖਿਆ ਜਾਵੇ ਨਈ ਵੀ ਸਹੀ ਐ। ਪਿੰਡਾਂ ਦੇ ਲਈ ਸਹੀ ਏ ਕਿਔਕਿ ਪਿੰਡਾਂ ਚ ਹਰ ਕੋਈ ਕਿਸੇ ਨੂੰ ਜਾਣਦਾ।
ਹਂਜੀ ਆ ਸ਼ਹਿਰ ਵਿੱਚ ਲੋਕ ਆਪਨੇ ਨਾਲ ਮਤਲਬ ਰੱਖਦੇ ਐਂ ਜੈ਼ਦਾ। ਔਰ ਕਿਸੇ ਨਾਲ
ਅੱਛਾ ਤੁਸੀਂ ਮੈਨੂੰ ਮੂੰਗ ਦਾਲ ਦੀ ਰੈਸਿਪੀ ਦੱਸੋਗੇ ਥੋੜ੍ਹੀ।
ਔ ਰਏ ਚਾਚਾ ਜਿਵੇਂ ਤੁਸੀਂ ਮੂੰਗ ਦਾਲ ਹੋ ਗਈ ਨਾ। ਔਨੂੰ ਤੁਸੀਂ ਮਤਲਬ ਰਾਤੀ ਭਿਔ ਦੇਨਾ। ਔਰ ਅਗਲੇ ਅਗਲੇ ਦਿਨ ਸ਼ਾਮੀ ਓਨੂੰ ਬਾਹਰ ਕੱਢ ਕੇ ਨਾ ਚੰਗੀ ਤਰ੍ਹਾਂ ਧੋ ਕੇ ਪਾਨੀ ਜ
ਹੂੰ।
ਤੇ ਉਨੂੰ ਅਸੀਂ ਗ੍ਰਾਇੰਡ ਕਰ ਲੈਨੇਆਂ ਮਤਲਬ ਪੂਰੀ ਬਰੀਕ ਨਈ ਕਰਨੀ ਥੋੜੇ ਥੋੜੇ ਦਾਨੇ ਦਾਰ ਰੱਖਨੇ ਆਂ।
ਔਕੇ।
ਕੇ ਮਤਲਬ ਜਿੰਨੀ ਕ ਦਾਲ ਔਏਗੀ ਨਾ ਓਦੇ ਨਾਲੋਂ ਅੱਧੇ-ਅੱਧੀ ਲਿਮਿਟ 'ਚ ਘਿਓ ਪਾਣਾ ਜਿਵੇਂ ਕਿੱਲੋ ਦਾਲ ਏ। ਤੇ ਅੱਧਾ ਕਿਲੋ ਘਿਓ
ਅੱਛਾ
ਹਾਂਜੀ ਫਿਰ ਓਨੂੰ ਆਪਾਂ ਮਤਲਬ ਓ ਕਰਨਾ ਸੇਕਨਾ ਔਰ 'ਚ ਪਾ ਕੇ ਬਰਾਉਨ ਕਰ ਲੈਨਾ।
ਹੂੰ
ਤੇ ਫਿਰ ਓਦੇ ਵਿੱਚ ਆਪਾਂ ਚਾਂਸਨੀ ਬਣਾ ਲੈਂਨੀ ਆਂ ਥੋੜੀ ਮਤਲਬ ਪਤਲੀ ਚਾਸ ਉਹਨੂੰ ਪਾ ਕੇ ਨਾ ਵਿੱਚ
ਹਮ।
ਚਾਸਨੀ ਵਿੱਚ ਆਪਾਂ ਛੋਟੀ ਲਾਚੀ ਬਣੀਏ। ਗ੍ਰਰੀਨ ਵਾਲੀ, ਉਹਦਾ ਟੇਸਟ ਆ ਜਾਏਗਾ ਉਰਚ ਇਲਾਇਚੀ ਦਾ ਤੇ ਉਹਦੇ ਵਿੱਚ ਪਾ ਉਹਨੂੰ ਫਿਰ ਆਪਾਂ ਬਿਲਕੁਲ ਸੁਕਾ ਦੇਣਾ ਆ ਫਿਰ ਆਪਣਾ ਡਰਾਈ ਫਰੂਟ ਪਾ ਲਓ।
ਓਕੇ।
ਹਾਂਜੀ ਬਹੁਤ ਈਜ਼ੀ ਐ ਤੇ ਬਣਾਣੀ
ਮੈਂ ਕਦੇ ਟਰਾਈ ਨਹੀਂ ਕੀਤਾ ਬਟ ਮੈਂ ਸੁਣਿਆ ਹੋਇਆ, ਕਹਿੰਦੇ ਬੜਾ ਟੇਸਟੀ ਹੁੰਦਾ ਐ, ਵਧੀਆ ਬਣਦਾ ਐ।
ਪਰ ਉਹ ਇੰਨੀ ਗਰਮੀ ਚ ਨਹੀਂ ਖਾ ਸਕਦੇ ਥੋੜੀ ਠੰਡ ਹੋਵੇ ਨਾ
ਹਾਂ ਪ੍ਰਸ਼ਾਦ ਵਗੈਰਾ ਤਾਂ ਜਿੱਦਾਂ ਮੌਸਮ ਕੋਈ ਅੱਛਾ ਹੋਵੇ। ਠ ਮਤਲਬ ਮੀਂਹ ਬਾਰਿਸ਼ ਵਗੈਰਾ ਹੋਈ ਹੋਵੇ ਹੈ ਨਾ
ਹੂੰ ਮਤਲਬ ਹੂੰ ਸਰਦੀ 'ਚ ਵਧੀਆ ਲੱਗਦਾ ਨਾ ਓ
ਹੂੰ
ਗਰਮੀ 'ਚ ਨਹੀ ਖਾਧਾ ਜਾਂਦਾ ਗਰਮੀ 'ਚ ਤਾਂ ਬੰਦਾ ਠੰਡੀ ਚੀਜਾਂ ਈ ਪੀਂਦਾ ਜ਼ਿਆਦਾ ਹੂੰ ਜਿਵੇਂ ਆਪਣਾ ਰੋਬ ਜਿਆ ਚੱਲਦਾ ਪਿਆ ਏਸ ਟੈਮ ਤੇ
ਹਾਂਜੀ-ਹਾਂਜੀ ਵੈਸੇ ਵੀ ਜੇ ਮਤਲਬ ਆਪਾਂ ਗਰਮ ਚੀਜ਼ਾਂ ਖਾ ਲੈਂਦੇ ਹਾਂ ਤਾਂ ਗਰਮੀ ਹੋ ਜਾਂਦੀ ਫੇਰ ਬੰਦਾ ਬਿਮਾਰ ਹੋ ਜਾਂਦਾ।
ਹਾਂਜੀ ਇਹ ਤੇ ਹੈ ਇਸ ਟਾਈਮ ਤੇ ਬਹੁਤ ਗਰਮੀ ਹੈ ਬਾਰਿਸ਼ ਵਾਲਾ ਮੌਸਮ ਹੈ ਫੇਰ ਤਾਂ ਚੱਲਦੀ ਵੀ
ਹਾਂਜੀ
ਹਮ
ਹੋਰ
ਬਸ ਵਧੀਆ ਜੀ ਤੁਸੀਂ ਦੱਸੋ
ਬਸ ਵਧੀਆ ਹਾਂਜੀ ਚਲੋ ਠੀਕ ਹੈ। ਮਿਲਦੇ ਹਾਂ ਫਿਰ ਹਾਂਜੀ ਹਾਂਜੀ ਠੀਕ ਹੈ ਜੀ ਬਾਏ
ਕੋਈ ਨਹੀਂ
ਸਤਿ ਸ਼੍ਰੀ ਅਕਾਲ